ਓਨ ਮਸ।
ਨਮਸਤੇ ਜੀ।
ਆਵਾਜ਼ ਬਹੁਤ ਲੇਟ ਆਈ ਤੁਹਾਡੀ ਮੈਮ।
ਤੁਹਾਡੀ ਵੀ ਮੈਮ ਲੈਟ ਹੀ ਆਈ।
ਮੇਰੀ ਤਾਂ ਆ ਗਈ ਪੂਰੇ ਟਾਈਮ ਤੇ ਹੋਰ ਸੁਣਾਓ ਲੰਚ ਕਰ ਲਿਆ। ਹਾਂਜੀ। ਓਕੇ ਓਕੇ ਠੀਕ ਹੈ ਠੀਕ ਹੈ
ਹਾਂਜੀ ਤੁਸੀਂ ਕਰ ਲਿਆ ਆ ਮੈਮ ਲੈਂਚ।
ਹਾਂਜੀ-ਹਾਂਜੀ ਕਰ ਲਿਆ ਮੈਂ ਵੀ।
ਠੀਕ ਹੈ ਜੀ ਕੀ ਖਾਧਾ ਫੇਰ ਅੱਜ।
ਮੈਂ ਅਰਬੀ ਅਤੇ ਰੋਟੀ।
ਠੀਕ ਹੈ ਜੀ ਓਕੇ ਓਕੇ ਜੀ।
ਬਟ ਉਹ ਉਹਦੇ ਨਾਲ ਦਹੀਂ ਚਾਹੀਦਾ ਸੀਗਾ ਦਹੀਂ ਮਿਲਿਆ ਨਹੀਂ ਬਟ।
ਅੱਛਾ ਜੀ।
ਹਾਂਜੀ। ਹੋਰ। ਵਧੀਆ-ਵਧੀਆ।
ਠੀਕ ਹੈ ਜੀ ਠੀਕ ਆ।
ਪੰਮਾ ਠੀਕ ਹੈ।
ਹਾਂਜੀ-ਹਾਂਜੀ। ਠੀਕ ਹ ਔਰ ਸਭ ਘਰ ਠੀਕ ਨੇ
ਪਾਪਾ ਹਾਂ ਠੀਕ ਹੈ ਪਾਪਾ ਠੀਕ ਹੈ।
ਹਾਂਜੀ-ਹਾਂਜੀ ਠੀਕ ਹੈ ਜੀ।
ਓਕੇ ਤੇ ਮੇਰੀ ਗੱਲ ਸੁਣੋ ਤੁਸੀਂ ਅ ਜਾਂਦੇ ਹੋ ਸੈਰ ਕਰਨ ਸਵੇਰੇ
ਨਹੀਂ ਮੈਮ ਜਾਂਦੀ ਨਈ
ਅੱਛਾ ਮੈਂ ਕਿਹਾ ਚਲੋ ਚੱਲ ਪੈਂਦੇ ਆ
ਹਾਂਜੀ-ਹਾਂਜੀ ਕੋਈ ਗੱਲ ਨੀ
ਹਾਂਜੀ ਦੇਖਲੋ ਅਗਰ ਬਣਦਾ ਦੇਖ ਲਓ ਅਗਰ ਬਣਦਾ ਤਾਂ ਚੱਲ ਪੈਂਦੇ ਆ
ਮੈਮ
ਹਾਂਜੀ
ਹੈਲੋ
ਹਾਂਜੀ-ਹਾਂਜੀ ਤੁਸੀਂ ਕੋਲ ਦੱਸ ਦੋ ਕਿੰਨੇ ਵਜੇ ਉੱਠ ਨਾ ਮੈਂ ਉਨੇ ਵਜੇ ਉੱਠਜੁਗੀ
ਅੱਛਾ ਮੈਡਮ ਪੰਜ ਵਜੇ
ਪੰਜ ਵਜੇ, ਠੀਕ ਆ ਕੋਈ ਮੈਡਮ ਕੋਈ ਗੱਲ ਨੀ ਉੱਠ ਜਾਓਗੀ।
ਹੈਲੋ ਮੈਮ